ਹੈਲੋ-ਹੈਲੋ ਮਾਸਟਰ ਜੀ, ਸਤਿ ਸ਼੍ਰੀ ਅਕਾਲ ਹੈਲੋ।
ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਹੈ? ਕੀ ਹਾਲ ਚਾਲ ਹੈ।
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ?
ਮੈਂ ਵੀ ਠੀਕ ਹਾਂ ਹੋਰ ਤੁਸੀਂ ਕੀ ਕਰ ਰਹੀ ਸੀ।
ਕੁਛ ਨੀ ਮੈਂ ਬੈਠੀ ਸੀ ਬਸ।
ਅੱਛ ਅੱਛਾ। ਹੋਰ ਨਾਸ਼ਤਾ ਵਗੈਰਾ ਹੋ ਗਿਆ ਤੁਹਾਡਾ?
ਹ ਹਾਂਜੀ ਹੋ ਗਿਆ।
ਵਧੀਆ ਵਧੀਆ ਹਾਂਜੀ ਹਾਂਜੀ ਨਾਸ਼ਤਾ ਹੋ ਗਿਆ। ਅੱਜ ਅਸੀਂ ਸੈਂਡਵਿਚ ਬਣਾਏ ਸੀ। ਬਸ ਸੈਂਡਵਿਚ ਖਾਏ ਨਾਲ ਚਾਹ ਬਣਾਈ ਸੀ।
ਹਮ।
ਚਾਹ ਵਗੈਰਾ ਬਣਾ ਬਸ ਹੁਣ ਦੁਪਹਿਰ ਦੇ ਖਾਣੇ ਦੀ ਤਿਆਰੀ ਹੋ ਰਹੀ ਹੈ ਜੀ।
ਓਕੇ ਓਕੇ।
ਹਾਂਜੀ ਅਹ ਸਵੇਰੇ ਨਾਸ਼ਤੇ ਚ ਹੀ ਬਹੁਤ ਜ਼ਿਆਦਾ ਦਾ ਲੱਗ ਗਿਆ ਨਾ ਮੈਨੂੰ ਟਾਈਮ
ਸੈਂਡਵਿਚ ਟਾਈਮ ਲੱਗਦਾ ਹੈ ਬਣਾਣ
ਨਹੀਂ ਨਹੀਂ ਸੈਂਡਵਿਚ ਤੇ ਟਾਈਮ ਨਹੀਂ ਲੱਗਿਆ ਅਹ ਪਹਿਲੇ ਬੱਚੇ ਸੋ ਰੇ ਸੀ ਉਹਨਾਂ ਨੂੰ ਉਠਾਇਆ ਰੇਡੀ ਕਰਵਾਾਇਆ ਪਹਿਲੇ ਨਾਸ਼ਤਾ ਕਰ ਲਿਆ ਸੀ ਫੇਰ ਉਹਨਾਂ ਨੂੰ ਉਠਾ ਕੇ ਨਾਸ਼ਤਾ ਕਰਵਾਇਆ ਮੈਂ
ਹੂੰ
ਫੇਰ ਛੋਟੀ ਵਾਲੀ ਉੱਠੀ ਬੇਟੀ ਮੇਰੀ ਉਹਨਾਂ ਨੂੰ ਕਰਾਇਆ
ਹਾਂਜੀ
ਫੇਰ ਅੱਜ ਪਤਾ ਚੱਲਿਆ ਉਹਨਾਂ ਨੇ ਸਵੇਰੇ ਸਾਢੇ ਗਿਆਰਾਂ ਵਜੇ ਟਿਊਸ਼ਨ ਜਾਣਾ ਹੈਗਾ ਬਸ ਫਿਰ ਜਲਦੀ ਜਲਦੀ ਮੈਂ ਉਹਨਾਂ ਨੂੰ ਰੇਡੀ ਕੀਤਾ ਹੈਗਾ ਹੈ ਕੌਮ ਵਗੈਰਾ ਕੀਤੀ ਉਹਨਾਂ ਦੀ ਛੋਟੇ ਬੱਚੇ ਨਾ ਬਹੁਤ ਹੀ ਤੰਗ ਕਰਦੇ ਆ ਰੇਡੀਓ ਚ ਨਾ
ਹਾਂਜੀ ਇਹ ਤਾਂ ਹੈ
ਹਾਂ ਬਸ ਉਹਨਾਂ ਨੂੰ ਬਸ ਰੇਡੀ ਵਗੈਰਾ ਕੀਤਾ ਫਿਰ ਉਹਨਾਂ ਨੂੰ ਟਿਊਸ਼ਨ ਛੱਡ ਕੇ ਆਈ ਸੀ ਹੁਣ ਆਏਂ ਗੇ ਡੇਢ ਵਜੇ ਤੱਕ
ਅੱਛਾ ਅੱਛਾ।
ਹਾਂਜੀ ਹੋਰ। ਨਹੀਂ ਨਹੀਂ ਬਸ ਤਿੰਨ ਚਾਰ ਦਿਨ ਰਹਿ ਗਏ ਛੁੱਟੀਆਂ ਦੇ ਬਸ ਫਿਰ। ਸਕੂਲ ਜਾਏਗੇ ਹਲੇੇ ਰਹਿੰਦੇ ਹੈ ਫੋਰ ਫਾਈਵ ਡੇਜ਼ ਹੈਗੇ ਹੈ।
ਹੋਰ ਹੋਲੀਡੇ ਹੋਮਵਰਕ ਖਤਮ ਹੋ ਗਿਆ ਉਹਨਾਂ ਦਾ।
ਹਾਂਜੀ ਹੋ ਗਿਆ ਬਸ ਮੋਡਲਸ ਰਹਿ ਗਏ ਨੇ ਉਹ ਤੇ ਮੈਨੂੰ ਸਮਝ ਹੀ ਨਹੀਂ ਆ ਰਿਹਾ ਹੈ। ਕਿਵੇਂ ਬਣਾਵਾਂ।
ਮੋਡਲ ਸੀ ਤਾਂ ਬਣਾਉਣੇ ਔਖੇ।
ਹਾਂ। ਨਹੀਂ ਸੱਚੀ ਚ ਬਹੁਤ ਜ਼ਿਆਦਾ ਟਫ ਨੇ ਖਾਲੀ ਇੱਕ ਕੱਲ ਬਣਾਇਆ ਸੀ। ਉਹ ਵੀ ਹੈਂਗਿੰਗ ਹੁੰਦਾ ਨਾ ਜਿਵੇਂ ਹੈਂਗਿੰਗ ਬੋਰਡ ਜਿਵੇਂ ਮਨਾਉਂਦੇ ਆ ਹਾਂ ਉਹਦਾ ਐਸ ਐਸ ਟੀ ਦਾ ਸੀ ਕਿਹੜਾ ਸੀ। ਕੋਂਟੀਨੈਂਟਸ ਹੁੰਦੇ ਆ ਨਾ ਸੈਵਨ ਕੋਂਟੀਨੈਂਟ ਕੁਸ਼ਚਨਸ ਹੁੰਦੇ ਹੈ। ਉਹਨਾਂ ਦਾ ਹੈਂਗਿੰਗ ਬਣਾਣਾ ਸੀ ਬਹੁਤ ਹੀ ਪਿਆਰਾ ਬਣਿਆ ਥ੍ਰੀ ਡੀ ਲੁਕ ਚ ਬਣਾਇਆ ਮੈਂ ਮੀਨਸ ਪਿੰਨ ਇੰਟਰਸ ਤੋਂ ਦੇਖ ਕੇ ਨਾ
ਹਾਂਜੀ ਹਾਂਜੀ
ਵਿੱਚ ਦੇਖ ਕੇ ਬਣਾਇਆ ਹੁਣ ਬਸ ਇੱਕ ਦੋ ਰਹਿੰਦੇ ਆ ਹੋਰ ਮੋਡਲ ਰਹਿੰਦੇ ਆ
ਨਹੀਂ
ਤੇ ਛੁੱਟੀਆਂ ਵੀ ਖ਼ਤਮ ਹੋਣ ਵਾਲੀਆਂ ਨੇ।
ਹਾਂ ਇਹ ਤਾਂ ਹੈ।
ਹਾਂ
ਬਸ ਅਸੀ ਅਗਰ ਮਤਲਬੇ ਨੂੰ ਯ ਪੀ ਭੇਜਦੇ ਹ। ਉਹਦਾ ਇਹ ਤਾਂ ਨੀ ਹੋਊਗਾ ਕਿ ਮਤਲਬ ਅਕਾਊਂਟ ਚ ਪੈਸੇ ਨਿਕਲ ਜਾਣਗੇ।
ਕੀ ਕਹਿ ਰਹੇ ਹੋ।
ਮਤਲਬ ਜਿੱਦਾਂ ਅਸੀਂ ਕਿਸੇ ਨੂੰ ਯੂ ਪੀ ਆਈ ਆਈ ਡੀ ਭੇਜਦੇ ਹਾਂ ਤਾਂ ਉਹਦਾ ਇਹ ਤਾਂ ਨੀ ਹੋਊਗਾ ਕਿ ਅਕਾਂਟ ਚ ਪੈਸੇ ਨਿਕਲ ਜਾਣ। ਹਨੇ
ਯੂਪੀ ਆਈ ਆਈ ਡ ਭੇਜਦੇ ਆ ਵੈਸੇ ਤੇ ਅੱਜ ਕੱਲ ੱਦਾਂ ਦੇ ਫਰੋਡ ਚੱਲਦੇਹੇ ਹੈਗੇ ਹੈ ਪਤਾ ਨਹੀਂੀ ਹੋ ਵੀ ਸਕਦਾ ਪਤਾ ਨਹੀਂ। ਕਿਹਨੂੰ ਭੇਜਿਆ ਤੁਸੀਂ।
ਉਹ ਕੋਈ ਕੰਮ ਸੀ ਨਾ ਤੇ ਉਹਨਾਂ ਨੇ ਮੰਗੀ ਸੀ ਯੂਪੀ ਆਈ ਆਈ ਡ
ਅੱਛਾ! ਨਹੀਂ ਨਹੀਂ ਫੇਰ ਤੇ ਨਹੀਂ। ਅਗਰ ਵਰਕ ਤੋਂ ਰਿਲੇਟ ਾ ਫੇਿਰ ਤੇ ਤੁਹਾਨੂੰ ਦੇਣਾ ਹੀ ਪਏਗਾ ਨਾ। ਉਹ ਤੇ ਉਸਮੇ ਹੀ ਡਾਲੇਂਗੇ ਪੈਸੇ। ਵੈਸੇ ਤਾਂ ਪਾਏਂਗੇੇ ਹੀ ਨਹੀਂ ਉਹ।
ਵੀ ਓਦਾਂ ਮਤਲਬ ਕਿ! ਅਕਾਊਂਟ ਚ ਨਿਕਲ ਤਾਂ ਨਹੀਂ ਸਕਦੇ ਉਹ ਚੋਂ ਪੈਸੇ।
ਨਹੀਂ ਨਹੀਂ ਇੱਦਾਂ ਦੀ! ਹਾਂ! ਹਾਂ!
ਹੂੰ ਮੇਰੇ ਤੋਂ ਬੈਂਕ ਡਿਟੇਲਸ ਮੰਗ ਰਹੇ ਸੀ। ਬਟ! ਮੈਂ ਉਹ ਨੀ ਦਿੱਤੀਆਂ। ਮੈਂ ਪੇ ਆਈ ਡੀ ਦੇ ਦਿੱਤੀ।
ਅੱਛਾ! ਅੱਛਾ! ਉੱਥੇ ਕੋਈ ਗੱਲ ਨੀ। ਜੋ ਉੱਥੇ ਹੋਰ ਵੀ ਜਨਾ ਜੋਬ ਕਰਦਾ ਉਹਨਾ ਨੂੰ ਕੁਛ ਪੁੱਛੋ! ਕਿ ਐਵੇਂ ਆਪਾਂ ਦੇ ਸਕਦੇ ਹਾਂ ਉਹਨਾਂ? ਨੂੰ ਤੁਸੀਂ ਦਿੱਤੀ ਸੀ? ਅਗਰ ਉਹ ਕਹਿੰਗੇ! ਹਾਂ! ਅਸੀਂ ਦਿੱਤੀ ਸੀ! ਤੇ ਠੀਕ ਹੈ।
ਠੀਕ ਹੈ।
ਹੂੰ
ਹੋਰ?
ਤੁਸੀਂ ਕੀ ਖਾਇਆ ਨਾਸ਼ਤੇ ਚ?
ਅਸੀਂ ਬਸ ਪਰੋਂਂਠੀ ਖਾਧੀ ਮੈਂ ਤਾਂ।
ਅੱਛਾ! ਅੱਛਾ! ਅੱਜ ਇੰਸਟੀਟਿਊਟ ਨਹੀਂ ਗਏ? ਛੁੱਟੀ ਚੱਲ ਰਹੀਆਂ ਨੇ ਤੁਹਾਡੀਆਂ?
ਨਹੀਂ ਨਹੀਂ! ਅਜੇ ਵੀਕੰਡ ਸੀ ਨਾ। ਤੇ ਵੀਕਾਂਡ ਤੇ ਛੁੱਟੀ
ਹਾਂ! ਹਾਂ! ਅੱਜ ਸੈਟਰਡੇ ਹੈ ਨਾ! ਸੈਟਰਡੇ ਔਫ ਹੁੰਦਾ। ਸਹੀ ਕਹਿ ਰਹੇ ਹੋ।
ਹੋਰ ਤੁਸੀਂ ਕਿਤੇ ਘੁੰਮਣ ਨੀ ਗਏ ਇਸ ਮਹੀਨੇ ਛੁੱਟੀਆਂ ਚ?
ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਸਲੋਅ ਆ ਰਹੀ ਸੀ।
ਤੁਸੀਂ ਕਿਤੇ ਘੁੰਮਣ ਨੀ ਗਏ ਛੁੱਟੀਆਂ ਚ?
ਨਹੀਂ ਯਾਰ! ਮੈਂ ਸੋਚ ਰਿਹਾ ਤੇ ਹੈਗਾ ਸੀ ਪਲੈਨ ਤੇ ਬਣਾਇਆ ਸੀ ਬਸ ਮੇਰੇ ਹ ਹਸਬੈਂਡ ਕੋ ਟਾਈਮ ਹੀ ਨਹੀਂ ਲੱਗ ਰਿਹਾ। ਮੈਂ ਸਗੋਂ ਉਹਨਾਂ ਨੂੰ ਕਹਿ ਰਹੀ ਸੀ ਮਨਸੂਰੀ ਹੀ ਲੈ ਜਾਓ ਜਾਂ ਸ਼ਿਮਲਾ ਲੈ ਜਾਓ। ਕਿਧਰੇ ਵੀ ਲੈ ਜਾਓ। ਪਰ ਟਾਈਮ ਹੀ ਨਹੀਂ ਲੱਗ ਲੱਗ ਰਿਹਾ ਹੈਗਾ ਉਹਨਾਂ ਨੂੰ। ਬਹੁਤ ਬਿਜੀ ਚੱਲ ਰਹੇ ਨੇ। ਸਾਰੀ ਛੁੱਟੀਆਂ ਬਸ ਐਵੇਂ ਹੀ ਨਿਕਲ ਗਈਆਂ ਨੇ। ਬਟ! ਮੇਰਾ ਤੇ ਬਹੁਤ ਜ਼ਿਆਦਾ ਦਿਲ ਹੈ। ਮਨਸੂਰੀ ਘੁੰਮਣ ਦਾ। ਜਾਣ ਦਾ। ਮਨਸੂਰੀ ਤੇ ਚਲੋ ਪਹਿਲੇ ਵੀ ਗਏ ਹੋਏ ਆ ਇੱਕ ਦੋ ਵਾਰ। ਸ਼ਿਮਲਾ ਨਹੀਂ ਗਏ ਕਦੀ। ਸ਼ਿਮਲਾ ਬਹੁਤ ਦਿਲ ਕਰਦਾ ਜਾਣ ਦਾ। ਤੁਸੀਂ ਗਏ ਹੋਇਓ?
ਨਹੀਂ! ਮੈਂ, ਅਸੀਂ ਤਾਂ ਕਦੀ ਨਹੀਂ ਗਏ ਇਥੇ। ਪਾਪਾ ਹੁਣ ਗਏ ਘੁੰਮਣ ਬਟ, ਅਸੀਂ ਨੀ ਗਏ। ਮੈਂ ਤੇ ਮੰਮੀ
ਅੱਛਾ! ਅੱਛਾ! ਮੈਂ ਵੀ ਨਹੀਂ ਗਈ। ਇਸ ਸੀਜ਼ਨ ਚ! ਤੇ ਵੈਸੇ ਹੁਣ ਇਸ ਵਕਤ ਅਗਰ ਆਪਾਂ ਲੇਹ ਲੱਦਾਖ ਵਿ ਜਾਈਏ ਨਾ ਉੱਥੇ ਬਹੁਤ ਹੀ ਪਿਆਰੀ ਪਿਆਰੀ ਜਗ੍ਹਾ ਹੈਗੀਆਂ ਨੇ। ਮੀਨਸ ਨੈ ਨੈਚੁਰਲੀ ਹੈ ਉੱਧਰ ਤੇ ਸਭ ਕੁਛ। ਉਧਰ ਦੀ ਜੋ ਰੀਵਰ ਹੈਗੀ ਹੈ।
ਉੱਥੇ ਤਾਂ, ਪਹਾੜ ਹੀ ਪਹਾੜ ਨੀ ਹੁੰਦੇ ਬਸ?
ਹਾਂ ਹਾਂ! ਪਹਾੜੀ ਰਸਤਾ ਹੈਗਾ, ਨਦੀਆਂ ਹੈ। ਹੋਰ, ਤੁਹਾਡੀ ਮੰਮੀ ਡੈਡੀ ਠੀਕ ਹੈ?
ਹਾਂਜੀ ਹਾਂਜੀ! ਹੂੰ
ਹੋਰ ਖਾਣਾ ਬਣਾ ਲਿਆ?
ਹਾਂ ਨਹੀਂ ਬਣਾਣਾ ਹੈ ਹਜੇ
ਅੱਛਾ- ਅੱਛਾ। ਹੋਰ ਕੀ ਬਣਾਓ ਗੇ ਅੱਜ?
ਪਤਾ ਨੀ
ਮੰਮੀ ਡਿਸਾਈਡ ਕਰੇਗੀ।
ਉਹ ਹੀ ਬਣਾਂਦੇ ਨੇ
ਹੂੰ ੳਹ ਤੇ ਹੈ।
ਦਾਲ ਹੀ ਬਨੂਗੀ ਹੋਰ ਤਾਂ ਕੁਛ ਬਣਦਾ ਹੀ ਨਹੀਂ
ਸਾਡੇ ਇੱਥੇ ਦਾਲ ਬਹੁਤ ਘੱਟ ਬਣਦੀ ਹੈ।
ਤੇ ਸਾਡੇ ਇੱਥੇ ਬਹੁਤ ਜ਼ਿਆਦਾ ਬਣਦੀ ਹੈ।
ਅੱਛਾ, ਨਹੀਂ ਮੈਨੂੰ ਦਾਲ ਬਣਾਏ, ਆਈ ਥਿੰਕ ਹਫ਼ਤਾ ਹੋ ਗਿਆ।
ਹਾਂਜੀ।
ਦਾਲ ਕੋਈ ਖਾਂਦਾ ਹੀ ਨਹੀ ਹੈ ਖ਼ੁਸ਼ ਹੋ ਕੇ।
ਇੱਥੋਂ ਤੇ ਖਾਏ ਕੋਈ ਨਾ ਖਾਏ ਤਾਂ ਵੀ ਬਣਾ ਲੈਂਦੇ ਨੇ।
ਅੱਛਾ ਜੀ, ਖਾਓ ਜਾਂ ਨਾ ਖਾਓ ਬਨੇਗੀ ਜ਼ਰੂਰ।
ਹੂੰ
ਪੁੱਛਦੇ ਨੀ ਏ ਤੁਹਾਨੂੰ ਕੀ ਬਣਾਉਣਾ ਹੈਗਾ ਜੇ, ਵੋ?
ਅਸੀਂ ਕਹ ਦਿੰਦੇ ਹਾਂ ਜੋ ਮਰਜ਼ੀ ਬਣਾ ਲੋ, ੳਹ ਦਾਲ ਬਣਾ ਦਿੰਦੇ ਏ।
ਅੱਛਾ ਫੇਰ ਤੁਹਾਡੀ ਵੀ ਤੇ ਗਲਤੀ ਹੈ ਨਾ, ਤੁਸੀਂ ਦੱਸੋਗੇ ਤੇ ਤੁਹਾਡੀ ਮੰਮੀ ਬਣਾਏਗੀ ਨਾ ਜੋ ਬਨ ਬਣਾਣਾ ਐਵੇਂ ਥੋੜਾ ਬਣਾ ਦੇਗੀ।
ਰੋਜ਼-ਰੋਜ਼ ਹੀ ਬਣਾਦੇ ਆ ਉਹ
ਡੇਲੀ ਦਾਲ,
ਕੱਲ ਵੀ ਦਾਲ ਹੀ ਬਨੀ, ਮੈਨੂੰ ਲੱਗਦਾ ਅੱਜ ਵੀ ਦਾਲ ਹੀ ਬਨੂਗੀ।
ਅੱਛਾ। ਬੰਦਾ ਆਲੂ ਵੜੀਆਂ ਦੀ ਸਬਜ਼ੀ ਬਣਾ ਲੈਂਦਾ ਹੈ, ਕਾਲੇ ਛੋਲੇ ਬਣਾ ਲੈਂਦਾ ਹੈ। ਚਿੱਟੇ ਛੋਲੇ ਬਣਾ ਲੈਂਦਾ ਹੈ। ਡੋਸਾ ਵਗੈਰਾ
ਨਹੀਂ ਉਹ ਕਦੀ-ਕਦੀ ਬਨਦਾ
ਹਾਂ ਉਹ ਵੀ ਸਾਡੇ ਵੀ ਬਹੁਤ ਘੱਟ, ਬਟ ਮਹੀਨੇ ਚ ਇੱਕ ਵਾਰ ਤੇ ਬਣ ਹੀ ਜਾਂਦਾ।
ਹੂੰ ਹਾਂਜੀ। ਸਾਡੇ ਵੀ ਮਹੀਨੇ ਚ ਇੱਕ ਵਾਰ ਕੁਛ ਨਾ ਕੁਛ ਬਣਦਾ ਹੀ ਆ।
ਅੱਛਾ ਤੁਸੀਂ ਉਹ ਨਹੀ ਖਾਂਦੇ ਹੋਵੋਗੇ ਨਾ ਟਿੰਡੇ ਵਗੈਰਾ ਨਹੀਂ ਖਾਂਦੇ ਹੋਗੇ। ਜਿਵੇਂ ਤੋਰੀ ਹੋ ਗੀ, ਘੀਆ ਹੋ ਗਿਆ।
ਨਹੀਂ ਘੀਆ ਖਾ ਲਈ ਦਾ ਆ, ਉਹ ਕਿਉਂਕਿ ਫੇਰ ਉਹ ਮੰਮੀ ਸਿੰਪਲ ਹੀ ਬਣਾਦੇ ਏ, ਬਹੁਤੇ ਮਸਾਲੇ ਨੀ ਪਾਦੇ ਤੇ ਸਵਾਦ ਲੱਗਦਾ ਫੇਰ ਔ ਖਾਨ ਚ
ਹਾਂ-ਹਾਂ,
ਤੇ ਉਹ ਖਾ ਲਈ ਦਾ, ਟਿੰਡੇ ਵਗੈਰਾ ਨਹੀਂ ਖਾਂਦੇ।
ਅੱਛਾ। ਟਿੰਂਡੇ ਤੇ ਵੈਸੇ ਬਹੁਤ ਟੇਸਟੀ ਬਨਦੇ ਆ। ਮੈਂ ਤੁਹਾਨੂੰ ਦੱਸਾਂਗੀ ਇਹਦੀ ਰੈਸਿਪੀ ਨਾ ਬਹੁਤ ਅੱਛੇ ਬਣਦੇ ਐ। ਹੋਰ ਮੇਰੇ ਪਾਪਾ ਨੀ ਖਾਂਦੇ ਸੀ। ਟਿੰਡੇ, ਇਸ ਵਾਰ ਮੈਂ ਛੁੱਟੀ-ਛੁੱਟੀਆਂ, ਰਹਿਣ ਗਈ ਨਾ ਫੇਰ ਮੰਮੀ ਵੱਲ ਬਣਾਏ ਸੀ ਇੱਕ ਵਾਰ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੇ।
ਠੀਕ
ਤਰੀਕਾ ਹੋ ਜਾਂਦਾ ਨਾ ਬਣਾਣ ਦਾ,
ਹਾਂਜੀ-ਹਾਂਜੀ,
ਹਰ ਕਿਸੀ ਦਾ, ਚਲੋ ਠੀਕ, ਮੈਂ ਤੁਹਾਨੂੰ ਨੈਕਸਟ ਵਾਰੀ ਦੱਸਾਂਗੀ ਠੀਕ ਹੈ।